ਹਾਂਜੀ, ਕੀ ਹਾਲ ਹੈ, ਵਧੀਆ ਤੁਸੀਂ ਸੁਣਾਓ, ਹਾਂਜੀ ਹਾਂ। ਜੀ ਹੋਰ ਕੀ ਕਰ ਰਹੇ ਹੋ
ਤੇ ਮੈਂ ਕਿਹਾ, ਮੈਂ ਯਾਦ ਕਰਦਾ ਹ ਹਾਂਜੀ।
ਇੱਕ ਰੋਟੀ ਵਗੈਰਾ ਖਾੜੀ?
ਹਾਂਜੀ। ਖਾ ਲਿਆ ਪਆ ਤੁਸੀਂ ਸੁਣਾਓ ਰੋਟੀ ਵਗੈਰਾ ਖਾ ਲਿਆ
ਹਾਂਜੀ। ਬ੍ਰੈਡ ਦੇ ਪਕੌੜੇ ਬਣਾਏ। ਸੀ
ਵਾਜੀ! ਬ੍ਰੈਡ ਦੇ ਪਕੌੜੇ?
ਹਾਂਜੀ, ਔਰ ਤੁਸੀਂ ਕੀ ਖਾਇਆ? ਅੱਛਾ ਜਰੂਰ ਹੁਣ ਆ ਜਾਓ
ਨਹੀਂ ਉਹ ਤੇ ਪੇਸਟ ਵਗੈਰਾ ਤੇ ਪਈ ਰਹਿੰਦੀ ਨਾ ਫਿਰ ਫੈਮਲੀ ਵੀ ਸਾਡੀ ਵੱਡੀ ਹੈ ਅਤੇ
ਕੋਈ ਗੱਲ ਨੀ ਆਵਾਂਗੇ ਫੇਰ ਕਦੀ ਆਵਾਂਗੇ
ਹਾਂਜੀ ਆਓ ਆਓ ਹੋਰ ਮੌਸਮ ਕਿਹੋ ਜਿਹਾ ਉੱਥੇ
ਮੌਸਮ ਇਥੇ ਨਾ ਸਵੇਰੇ ਦਾ ਠੀਕ ਸੀ ਤੇ ਹੁਣ ਫੇਰ ਓਦਾਂ ਹੀ ਹੋ ਗਿਆ ਮੌਸਮ
ਅੱਛਾ ਸਾਡੇ ਤਾਂ ਇੱਥੇ ਮੋਰਨਿੰਗ ਦਾ ਹੀ ਵਧੀਆ ਹੈ
ਹਮ ਅੇ ਧੁੱਪ ਵਗੈਰਾ ਨਿਕਲੀ ਹੋਈ ਸੀ ਸਵੇਰੇ ਤੇ ਹੁਣ ਫੇਰ ਉਹੀ ਮੌਸਮ ਠੰਡਾ ਹੋ ਗਿਆ ਪਿਆ ਪਹਾੜੀ ਇਲਾਕਾ ਹੈਗਾ ਨਾ ਆਪਣਾ ਤੇ ਤਾਂ ਕਰਕੇ ਤਾਂ ਕਰਕੇ
ਹਾਂ ਹਾਂ ਸਹੀ ਹੈ
ਹੋਰ ਸੁਣਾਓ
ਵਧੀਆ ਜੀ ਬਸ ਤੁਸੀਂ ਦੱਸੋ ਕੀ ਕਰ ਰਹੇ ਸੀ
ਬਸ ਬੈਠੇ ਸੀ ਤੁਸੀਂ ਸੁਣਾਓ ਸਭ ਵਧੀਆ ਵਾ ਗਏ ਸੀ ਅਸੀਂ ਜੈਪੁਰ ਗਏ ਸੀ ਆ ਕੇ ਚਾਰ ਪੰਜ ਦਿਨਾਂ ਚ
ਅੱਛਾ
ਹਾਂਜੀ ਉੱਥੇ ਵੀ ਅਸੀਂ ਅਜਮੇਰ ਗਏ ਸੀ ਨਾਲ ਦੇੇਜ ਹਵਾ ਮਹਿਲ ਹੋ ਆਏ
ਹਮ
ਹਾਂਜੀ
ਹਵਾ ਮਹਿਲ ਉੱਥੇ
ਵਧੀਆ ਅੰਦਰ ਜਾਣ ਦੀ ਤਾਂ ਅਲੱਗ ਟਿਕਟ ਲੱਗਦੀ ਹੈ ਬਾਕੀ ਕਿ ਬਾਹਰ ਹੋਈ ਆਪਾਂ ਤੇ ਫੋਟੋ ਵਗੈਰਾ ਖਿਚਾ ਲੈਣੇ ਹਾਂ ਬਸ
ਹਮ ਅੰਦਰ ਕਿਹੋ ਜਾ ਮਤਲਬ ਖਾਸ ਹੈਗਾ ਕੁੱਛ ਵੇਖ
ਨਹੀਂ ਅੰਦਰ ਤੇ ਬਸ ਡੱਬੇ ਡਿੱਬੇ ਹੀ ਬੰਨੇ ਹੋਏ ਨੇ ਹੋਰ ਕੁਛ ਨੀ ਹੋਰ ਕੀ ਅੰਦਰ ਨੀ ਹੈ ਉਹ ਟਿਕਟ ਵੱਖਰੀ ਪਤਾ ਹੈ ਮਹਿੰਗੀ ਵੀ ਹੈ ਪਤਾ ਨੀ ਕਿੰਨੀ ਹੈ ਹੁਣ ਤੇ ਵੈਸੇ ਵੀ ਉੱਥੇ ਨਾ ਕੈਫੇ ਬਣ ਗਿਆ ਜਸਟ ਸਾਹਮਣੇ ਤੇ ਬੰਦੇ ਤੇ ਉੱਥੇ ਜਾ ਕੇ ਫੋਟੋ ਸ਼ੂਟ ਕਰਵਾ ਲੈਂਦੇ ਨੇ
ਹੂੰ ਹਵਾ ਮਹਿਲ ਦਾ ਹੂੰ ਹੁਣ ਰਿਹਾ ਨਹੀਂ ਹੈ ਨਾ ਹੁਣ ਇੰਨਾ ਕਰੇਜ ਨਹੀਂ ਰਿਹਾ।
ਹਾਂਜੀ ਉਹ ਬਾਹਰੋਂ ਹੀ ਮੇਨ ਫੋਟੋ ਖਿਚਾ ਲੈਂਦੇ ਨੇ ਤੇ ਫ਼ਰਕ ਨਹੀਂ ਪੈਂਦਾ ਕਿ ਅੰਦਰ ਜਾਈਏ ਕਿ ਨਹੀਂ
ਹੂੰ ਹੂੰ
ਔਰ ਤੁਸੀਂ ਸੁਣਾਓ ਕਿਥੇ ਕਿਥੇ ਘੁੰਮ ਆਏ
ਬੱਚਿਆਂ ਨੂੰ ਲੈ ਕੇ ਜਾਣਾ ਸੀ ਪਾਰਕ ਤੇ ਹੁਣ ਉਹ ਕਹਿ ਰਿਹਾ ਸੀ ਕਿਸੇ ਦੇ ਘਰ ਜਾਣਾ ਫੇਰ ਉਹ ਗਏ ਨੇ ਘੁੰਮਣ ਹੂੰ ਹੂੰ ਦੇਖੋ ਹੂੰ
ਵੇਖੋ ਆਣਗੇ ਤੇ ਲੈ ਕੇ ਜਾਵਾਂਗੇ ਕਿੱਥੇ ਇਹਨਾਂ ਨੂੰ
ਹਾਂਜੀ ਹਾਂਜੀ ਇਹ ਮੌਸਮ ਵਾਸਤੇ ਠੀਕ ਹੈ ਤੇ ਵਧੀਆ ਅਸੀਂ ਵੀ ਪਾਰਕ ਜਾ ਰਹੇ ਸੀ ਪਰ ਫਿਰ ਨਾ ਦਾਦੀ ਤਬੀਅਤ ਖਰਾਬ ਹੋ ਗਈ ਤੇ ਫਿਰ ਕੈਂਸਲ ਹੋ ਗਿਆ ਫਿਰ ਘਰ ਹੀ ਬੈਠੇ ਆ
ਉਹ ਠੀਕ ਨੇ ਹੁਣ ਠੀਕ ਨੇ
ਹਾਂ ਹੁਣ ਤਾਂ ਠੀਕ ਹੈ ਦਵਾਈ ਵਗੈਰਾ ਦਿੱਤੀ ਹੈ
ਹੂੰ
ਹੋਰ ਸੁਣਾਓ ਤੁਸੀਂ
ਵਧੀਆ ਠੀਕ ਐ ਫੇਰੀ ਬੈਠੀ ਸੀ ਥੋੜੀ ਦੇਰ ਫ੍ਰਰੀ ਹੋਈ ਸੀ ਬੱਚਾ ਵੱਲੋਂ ਬੱਚੇ ਫ੍ਰਰੀ ਕਿੱਥੇ ਰਹਿਣ ਦਿੰਦੇ ਨੇ ਫੇਰ ਕਰਾਇਆ ਕੁਛ ਤੇ ਗਏ ਚਲਗੇ ਚਲਗੇ ਗੱਲਬਾਤ ਕਰਨੀ ਆ ਕੱਲੀ ਬੈਠੇ ਸੀ ਬੋਰ ਵਗੈਰਾ ਹੋਏ ਰਹੇ ਸੀ ਫਿਰ ਮੈਂ ਕਿਹਾ ਚੱਲ ਕਰਾਂ ਬੜੇ ਦਿਨ ਹੋ ਗਏ ਕੀ ਤੀ ਨੀ ਸੀ।
ਹਾਂਜੀ ਵਧੀਆ ਯਾਦ ਕਰ ਲਿਆ ਤੁਸੀਂ
ਹੋਰ ਤੁਸੀਂ ਸੁਣਾਓ ਕੀ ਕਰਦੇ ਹੋ ਘਰ ਕਿਵੇਂ ਸਭ
ਬਸ ਹੁਣ ਰਾਤ ਦੀ ਤਿਆਰੀ ਕਰਾਂਗੇ। ਬਾਕੀ ਤੇ ਚਾਵਾ ਪੀ ਕੇ ਅਸੀਂ ਰੈਸਟ ਕਰ ਰਹੇ ਸੀ। ਹਾਂਜੀ, ਹੁਣ ਰਾਤ ਦੀ ਤਿਆਰੀ ਐ ਬਸ।
ਇਕ ਤੇ ਮੌਸ ਮੌਸਮ ਇਹੋ ਜਿਹੇ ਹੋਏ ਦੇ ਕਿ ਕੁਝ ਕਰਨ ਦਾ ਮਨ ਨਹੀਂ ਕਰਦਾ।
ਹਾਂਜੀ ਬਸ ਉਹੀ ਪਰ ਅਜ ਤੇ ਅੱਛਾ ਸੀ ਨਾ ਮੌਸਮ ਤੇ ਵਧੀਆ ਮੋਰਨਿੰਗ ਤੋਂ ਹੀ ਇੰਨਾ ਫਰੈਸ਼ ਫੀਲ ਹੋ ਰਿਹਾ ਸੀ, ਕਿ ਬਹੁਤ ਵਧੀਆ।
ਆਲਸ ਬੜਾ ਆਂਦਾ, ਅੱਜ ਕੱਲ ਦੇ ਮੌਸਮ ਵਿੱਚ ਨਾ ਬੜਾ ਆਲਸ ਆਂਦਾ। ਅੱਜ-ਕੱਲ ਦੇ ਦਿਨਾਂ ਚ ਬੜਾ ਮਨ ਨੀ ਕਰਦਾ ਕਿ ਬੰਦਾ ਕੁੱਛ ਕਰ ਲੇ ਉਠ ਕੇ
ਹਾਂਜੀ ਇਹ ਤੇ ਹੈ, ਹਾਂਜੀ।
ਬੜਾ ਔਖਾ ਖੁੱਦ ਨੂੰ ਸਮਝਾ- ਸਮਝਾ ਕੇ ਫੇਰ ਓਹ ਰੱਖਣਾ ਪੈਂਦਾ ਬਈ ਫੇਰ ਜਾ ਕੇ ਕਿਤੇ ਸਫ਼ਾਈ ਕਰਨੀ ਪੈਂਦੀ ਏ, ਹੁਣ ਸਫ਼ਾਈ ਕਰੋ ਉਤੋਂ ਬਚ ਬੱਚੇ ਕੁਛ ਵੀ ਖਾਣਗੇ, ਇੰਨੀ ਖਾਣਗੇ ਨੀ ਜਦ ਨੀ ਉਹਨਾਂ ਨੇ ਨਰਕ ਪਾਣੀ ਏ ਚੀਜ਼
ਹਾਂ ਇਹ ਗੱਲ ਤੇ ਬਿਲਕੁਲ ਸਹੀ ਐ ਸਾਰਿਆਂ ਦੇ ਘਰ ਇਹੀ ਹਾਲ ਐ ਛੁੱਟੀਆਂ ਤੇ ਬਈ ਛੁੱਟੀਆਂ ਚ ਵੀ ਮਤਲਬ ਛੁੱਟੀਆਂ ਲੱਗਦੀ ਨਹੀਂ, ਕੰਮ ਹੀ ਇੰਨਾ ਹੋ ਜਾਂਦਾ ਹੈ।
ਛੁੱਟੀਆਂ ਬਸ ਛੁੱਟੀਆ ਕਹਿਣ ਦੀ ਛੁੱਟੀਆਂ
ਬੱਚਿਆਂ ਲਈ ਏ ਬਸ ਮਾਵਾਂ ਲਈ ਤੇ ਉਹੀ ਏ ਪੂਰਾ ਦਿਨ
ਬਲਕਿ ਜ਼ਿਆਦਾ ਹੁਣ ਕਾਰ ਬੱਚਾ ਹੁੰਦਾ ਨਾ ਕਿ ਚੱਲ ਇੱਕ ਇੱਕ ਟਾਈਮ ਨਹੀਂ ਵੀ ਨਾਇਆ ਨਹੀਂ ਵੀ ਸਾਫ਼ ਕੀਤਾ ਨਾ ਬੱਚੇ ਨੂੰ ਚੱਲ ਚਾਲ ਜਿੰਦਰੇ ਕਿ ਕਿਤੇ ਬਾਹਰ ਆਓ ਨਾ ਬੱਚਿਆਂ ਨੂੰ ਕੁੱਛ ਵੀ ਕਹਿ ਤੇ ਮਿੰਟ -ਮਿੰਟ ਸਾਫ਼ ਕਰਨਾ ਪੈਂਦਾ। ਕਿ ਬੰਦਾ ਕਹੇ ਨਾ ਕਿ ਕਿੰਨੇ ਗੰਦੇ ਬੱਚੇ ਰੱਖੇ ਨੇ।
ਹਾਂਜੀ, ਹਾਂਜੀ। ਇਹ ਤੇ ਹੈ। ਹੋਰ, ਬਾਕੀ ਕੋਲਜ਼ ਵਗੈਰਾ ਵਧੀਆ ਚੱਲ ਰਿਹਾ।
ਚੱਲਣਗੇ, ਪ੍ਰੋਪਰ ਕਲਾਸਾਂ।
ਅੱਛਾ, ਅੱਛਾ ਤੇ ਐਗਜ਼ਾਮ ਵਗੈਰਾ ਹੋ ਗਏ।
ਐਗਜ਼ਾਮ ਵਗੈਰਾ ਪਲੱਸ ਟੂ ਦੇ ਹੋਏ ਨੇ ਹਜੇ। ਤੇ ਹੁਣ ਕਾਲਜ ਐਡਮਿਸ਼ਨ ਕਰਵਾ ਆਏ ਹੁਣ ਆਉਣਗੇ, ਹੋਣਗੇ ਇਗਜ਼ਾਮ
ਵਧੀਆ ਹੈ। ਵਧੀਆ ਹੈ ਬਸ ਬੈਠੇ ਸੀ। ਤੁਸੀਂ ਦੱਸੋ ਕੀ ਚੱਲ ਰਿਹਾ ਹੈ।
ਬਸ ਬੈਠੇ ਸੀ ਬੱਚੇ ਬੁੱਚੇ ਗਏ ਵੇ। ਤੇ ਹੁਣ ਫੇਰ ਖਲੇਰਾ ਖਲੂਰਾ ਪਾ ਗਏ ਨੇ ਹੁਣ ਫੇਰ ਕਰਾਂਗੀ ਸਫ਼ਾਈਆਂ ਇਹਨਾਂ ਨੇ ਆਣਾ ਫੇਰ ਉਹ ਕਰ ਦੇਣਾ ਫੇਰ ਕਹਿਣਗੇ ਬਈ ਯਹ ਖਾਣਾ ਵੋ ਖਾਣਾ ਜਹਾ ਪਰ ਜਾਣਾ ਹੁਣ ਥੋੜੀ ਦੇਰ ਆ ਹਾਂ ਮਤਲਬ ਬੈਠੀ
ਇਹਨਾਂ ਹਿਸਾਬ ਨਾਲ ਬਹਿ ਵੀ ਜਾਣਾ ਤੇ ਪਿੱਠ ਕੇ ਚੜ ਕੇ ਬਹਿ ਜਾਂਦੇ ਨੇ ਕਹਿ
ਹੂੰ, ਹਾਂ ਬੱਚੇ ਨੇ ਆਈਏ ਬ
ਬੱਚੇ ਬੱਚੇ ਸਾਨੂੰ ਜੋ ਵੀ ਕਰਨ ਹਾਂ ਇਹ ਤਾਂ ਖੇਡ ਐ।
ਹੂੰ
ਚਾਦਰਾਂ ਵਗੈਰਾ ਵਿਛਾਉਂ ਹੋਵਾਂਗੇ, ਬੈਡਸ਼ੀਟ ਵਗੈਰਾ ਵਿਛਾਂਦੀ ਹੋਵਗੇ ਨਾ ਤੇ ਉਹ ਉਹਦੇ ਥੱਲੇ ਆ ਕੇ ਬਹ ਜੇਗਾ। ਛੋਟਾ ਹੈ ਨਾ ਬੱਚਾ
ਹਾਂਜੀ ਓਨੂੰ ਖੇਡਾਂ ਲੱਭ ਜਾਂਦੀਆਂ ਨਾ। ਬੱਚਿਆਂ ਦਾ ਵਧੀਆ ਮਨ ਵੀ ਲੱਗਿਆ ਰਹਿੰਦਾ ਬੱਚਿਆਂ ਨਾਲ।
ਹਾਂ ਆ ਤੇ ਹੈ। ਵੀ ਮਨ ਲੱਗ ਜਾਂਦਾ ਕਿੱਥੇ ਟੈਮ ਦਾ ਪਤਾ ਨੀ ਚੱਲਦਾ।
ਹਾਂ
ਨਿਕਲ ਜਾਂਦਾ ਹਨਾ।
ਵਧੀਆ ਬੱਚਿਆਂ ਨਾਲ ਵਧੀਆ ਮਨ ਲੱਗਿਆ ਰਹਿੰਦਾ ਹੋਰ ਕੀ। ਹੁਣ ਅਸੀਂ ਘਰ ਇਕੱਲੇ ਬੈ ਬੈਠੇ ਬੋਰ ਹੋ ਜਾਂਨੇ ਆ ਸਾਡੇ ਘਰ ਛੋਟੇ ਮਤਲਬ ਚਾਚੀ ਦੀ ਗੁੜੀਆ ਹੈ ਪਰ ਜਿਵੇਂ ਸਾਹਮਨੇ ਰੇਹਨੇ ਨੇ ਇਨਾ ਆਨਾ ਜਾਨਾ ਨੀ ਏ ਬਸ ਤੇ ਉਹ ਆਦੀ ਏ ਖਲੇਰਾ ਪੂਰਾ ਨਹੀਂ ਤੇ ਫਿਰ ਅਸੀਂ ਇਵੇਂ ਬੈਠੇ ਰਹਿੰਨੇ ਆ ਰੋਟੀ ਪਾਣੀ ਬਨਾਈ ਟੀ ਵੀ ਫੋਨ ਬਸ
ਹੁ
ਹ ਹਾਂ ਬ
ਔਖਾ ਹੁ ਔਖਾ ਹੋ ਜਾਂਦਾ ਪਰ ਮਨ ਲੱਗ ਜਾਂਦਾ ਬੱਚਿਆਂ ਨੂੰ ਨਾ
ਜੀ ਹਾਂਜੀ
ਔਖਾ ਚਾਏ ਹੋ ਜਾਂਦਾ ਪਰ ਬੜਾ ਵਧੀਆ ਮਨ ਲੱਗਦਾ ਇਹਨਾਂ ਨਾਲ ਕਦੀ ਕੁਛ ਬੜੇ ਵਨ ਸੀ ਹਰ ਕਦਾ ਕਰਦੇ
ਨਾਨਕੇ ਆ ਗਏ ਤੇ ਫੇਰਾ ਅਲੱਗ ਹੀ ਹੈਗਾ ਦੇਖੋ
ਹਾਂ ਨਾਨਕੇ ਆ ਕੇ ਅਲੱਗ ਚੀਜ਼ਾਂ ਅਲੱਗ ਕਿ ਫਰਮਾਇਸ਼ਾਂ ਵਾਲ ਕਿ ਸਭ ਕੁਛ ਹਨ ਦਾ ਫੇ ਰ ਅਸੀਂ ਵੀ ਕੁਛ ਨੀ ਕਹਿੰਦੇ ਚੱਲ ਬੱਚੇ ਆਏ ਨੇ ਹੁਣ ਫੇਰ ਪਤਾ ਨੀ ਫੇਰ ਗਿਆਰਾਂ ਕੁ ਮਹੀਨਿਆਂ ਬਾਦ ਆਣਾ ਇਹਨਾਂ ਨੇ
ਹਾਂ ਹਾਂ ਬਸ ਸਹੀ ਏ
ਕਰ ਦਿੰਨੇ ਆ ਬਈ ਜੋ ਵੀ ਮੰਗਦੇ ਆ ਨਾ ਫਰਮਾਇਸ਼ਾਂ ਪੂਰਾ ਕਰ ਦਿੰਦੇ ਬਈ ਯਾਦ ਤੇ ਕਰਨਗੇ ਨਾ ਕੈਟੀ ਕਰ ਗਏ ਸੀ ਅਸੀਂ
ਹਾਂ ਬਸ ਸਹੀ ਹੈ ਸਹੀ ਹੈ ਹਾਂਜੀ
ਚਨੋਗ ਅਗੇ ਵੀ ਕੋਈ ਫੈਦਾ ਨੀ
ਹਾਂ ਬਸ ਉਹ ਨਾਨਕੇ ਤੇ ਵੈਸੇ ਵੀ ਨੀ ਰੋਣ ਦਿੰ ਮੈਂ ਵੀ ਪਹਿਲੇ ਅੱਜ ਕਿੰਨੇ ਹੀ ਵੱਡੇ ਹੋ ਗਏ ਪਰ ਜਿਵੇਂ ਪਹਿਲੇ ਜਾਂਦੇ ਸੀ ਤੇ ਰੋਂਦੇ ਈ ਆਂਦੇ ਸੀ ਅਸੀਂ ਪਤਾ ਪੂਰੇ ਕਾਰ ਤੱਕ ਕਿ ਅਸੀਂ ਜਾਣਾ ਈ ਨੀ ਘਰ ਅਸ ਨਾਨਕਿਆਂ ਕੋਲ ਈ ਰੈਣਾ ਬਸ ਇੰਨਾ ਤਿਆਰ ਸੀ ਪਰ ਉਹੀ ਨਾ ਫ਼ਿਰ ਵੱਡੇ ਹੋ ਜਾਨੇ ਆ ਫਿਰ ਸਮਝ ਆ ਜਾਂਦੀ ਏ ਕਿ ਬਈ ਹੁਣ ਉੱਥੇ ਰਹਿਣ ਦੀ ਜਗ੍ਹਾ ਨਹੀਂ ਏ ਹਾਂ ਬਈ ਮਿਲ ਮਿਲਾ ਕੇ ਆ ਜਾਓ ਬਸ
ਹੁ ਸਾਰਿਆਂ ਨੂੰ ਪਿਆਰੇ ਲੱਗਦੇ ਨੇ ਨਾਨਕੇ ਤੇ
ਹਾਂਜੀ
ਨਾਨਕੇ ਸਾਰਿਆਂ ਨੂੰ ਪਿਆਰੇ ਲੱਗਦੇ ਨੇ
ਹੂੰ ਵਧੀਆ
ਨਾਨਕੇ ਰੌਣਕ ਹੀ ਵੱਖਰੀ ਚੀਜ਼ ਹੀ ਵੱਖਰੀ ਨਾਨਕੇ
ਹਾਂ! ਹਾਂ ਚੀਜ਼ ਹੀ ਵੱਖਰੀ ਹੈ, ਵਾਕਈ ਚ। ਸਭ ਵਧੀਆ।
ਗਾਲੀ, ਕਿਧਰੇ ਹੋਰ
ਹਾਂਜੀ
ਗੱਲ ਹੈਈ ਨੀ, ਕਿੱਥੇ, ਮੈਂ ਕਿਹਾ ਉਹ ਗੱਲ ਨੀ ਹੈਗੀ, ਮੈਂ ਕਿਹਾ ਕਿਧਰੇ ਜੋ ਉੱਥੇ ਆ ਨਾ
ਹਾਂਜੀ
ਉਹ ਗੱਲ ਨੀ ਹੈ, ਬਿਲਕੁਲ ਵੀ, ਜਮਾ ਗੱਲ ਨੀ ਉਹ
ਹੂੰ ਨਾ, ਦਾਦਕੇ ਵੀ ਆਪਾਂ ਰਹਿਣੇ ਅ, ਹਾਂ! ਠੀਕ ਹੈ, ਬਸ। ਪਰ, ਨਾਨਕੇ ਦਾ ਅਲੱਗ ਹੀ ਰਹਿੰਦਾ ਹੋਰ ਕੀ! ਸਾਰਿਆਂ ਨੂੰ ਹੀ ਪਿਆਰੇ ਹੁੰਦੇ ਨੇ, ਨਾਨਕੇ ਤੇ ਬਸ ਬੈਠੇ ਸੀ, ਮੈਂ ਕਿਹਾ ਨਾਨਕੇ ਸਾਰਿਆਂ ਨੂੰ ਹੀ ਪਿਆਰੇ ਹੁੰਦੇ ਨੇ।
ਹਾਂ! ਉਹਨਾਂ ਦੀ ਉਹ ਤਾਂ ਅਗਰ ਬੋਲਣ, ਬੁਰਾ ਵੀ ਨੀ ਲੱਗਦਾ, ਕੁਛ ਕਹਿਤਾ
ਹਾਂ! ਹੈ ਤੇ ਹੈ ਹਾਂ ਪਿਆਰ ਹੀ ਲੱਗਦਾ ਉਹ ਸਭ ਚੀਜ਼ਾਂ ਹੂੰ, ਇਹ ਤੇ ਹੈ।
ਸਭ ਕੁਛ ਅਲੱਗ ਹੀ ਉਹਨਾਂ ਦਾ, ਸਭ ਕੁਛ ਅਲੱਗ
ਹਾਂਜੀ! ਹੂੰ ਹੂੰ। ਹੂੰ ਚਲੋ ਠੀਕ ਹੈ, ਫੇਰ ਮੈ ਲੱ ਵਾਂਗੀ ਤੁਹਾਨੂੰ ਫੋਨ।
ਹਾਂਜੀ, ਹਾਂਜੀ, ਹਾਂਜੀ ਠੀਕ ਹੈ ਜੀ ਹਾਂਜੀ, ਹਾਂਜੀ, ਸਤਿ ਸ੍ਰੀ ਅਕਾਲ।
ਹਾਂਜੀ।